ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਨੇ?
ਬਸ, ਵਦੀਆ, ਵਦੀਆ ਤੁਸੀਂ ਸੁਨਾਓ ਕੀ ਹਾਲ-ਚਾਲ?
ਬਸ ਵਧੀਆ, ਕੀ ਕਰ ਰਏ ਓ?
ਮੈਂ, ਬਸ ਕੈਬ ਚ ਬੈਠਾ ਸੀ ਘਰੇ ਆਨ
ਅੱਛਾ।
ਹੂੰ।
ਹੋਰ, ਬਸ ਕੁਛ ਨੀ। ਕਿਦਾ ਬੱਚਾ?
ਬੱਚਾ ਸੌ ਗਿਆ ਮੈਂ ਕਿਹਾ।
ਕਿਹਦਾ ਬੱਚਾ।
ਆਪਣਾ ਬੱਚਾ।
ਹਾਂਜੀ।
ਚਲੋ ਵਧੀਆ ਹੈ।
ਬਸ ਤੁਸੀਂ ਦੱਸੋ ਕੀ ਚੱਲ ਰਿਹਾ ਅੱਜ ਕੱਲ। ਤੁਸੀਂ ਉਸ ਨਿਊਜ਼ ਦੇਖੀ ਸੀਆ ਵਾਲੀ।
ਕਿਹੜੀ ਸੀ ਉਹ।
ਸੀਆ ਜਿਵੇਂ ਜਿਹਨੇ ਆਪਣੇ ਫਿਆਉਣ ਨੂੰ ਧੱਕਾ ਦੇ ਕੇ ਮਾਰਤਾ।
ਹਾਂ ਹਾਂ ਦੇਖੀ ਦੇਖੀ ਭਾਈ।
ਉਹ ਨੇ ਵੀ ਨਿਊਜ਼ ਜਿਹੜੀ ਹੈਗੀ ਆ ਜਿਨੇ। ਹਨਾ ਅਮੀਰ ਬੰਦਾ ਸੀ। ਉਹ ਸਾਡੇ ਦਾ ਪਤਾ ਲੱਗਿਆ ਕਿ ਹਕਲਾ ਸੀ। ਔਰ ਵਿਗ ਲਗਾਉਂਦਾ ਸੀ। ਤਾਂ ਕਰਕੇ ਕੁੜੀ ਨੇ ਧੱਕਾ ਮਾਰਤਾ।
ਉਹ ਯਾਰ ਉਹ ਤਾਂ ਖੈਰ ਬਹਾਨੇਬਾਜੀ ਕਰ ਰਹੀ ਹੈ। ਉਹਦਾ ਵੈਸੇ ਹੀ ਚੱਕਰ ਸੀਗਾ ਕਿ ਜੇ ਦੂਜੇ ਮੁੰਡੇ ਨਾਲ।
ਚੇਤਨ ਦੇ ਕਰਕੇ ਕੇਤਨ ਨੂੰ ਛੱਡਦਾ ਉਹ ਨੇ।
ਹਾਂ ਇੱਕ ਕਰੋੜ ਰੁਪਇਆ ਲੈ ਲਿਆ ਅੰਦਰ ਇੱਕ ਇੱਕ। ਕਰੋੜ ਅੰਦਰ ਕਰ ਲਿਆ ਨਾ ਕੁੜੀ ਨੇ ਪਹਿਲਾਂ।
ਹੁਣ ਇੱਕ ਕਰੋੜ ਦਾ ਕੀ ਕਰੇ ਗੀ ਜ਼ਿੰਦਗੀ ਤਾ ਰਹੇ ਗਈ। ਨਾਲੇ ਹੁਣ ਉਹ ਜਿਹੜੀ ਪਲੇਸ ਹੈ ਨਾ ਪੂਣੇੇ ਵਾਲੀ। ਉਹ ਟੂਰਿਸਟ ਪਲੇਸ ਬਣ ਗਈ ਹੈ। ਉੱਥੇ ਲੋਕੀ ਆ ਆ ਕੇ ਦੇਖ ਰਹੇ ਨੇ। ਕਿ ਇਸ ਜਗ੍ਹਾ ਤੇ ਧੱਕਾ ਮਾਰ ਰਿਹਾ ਹੈ। ਹੁਣ ਉਹ ਇੱਕ ਤਰੀਕੇ ਨਾਲ ਟੂਰਿਸਟ ਪਲੇਸ ਹੀ ਬਣਾਤੀ ਹੈ। ਲੋਹਾਗੜ੍ਹ ਫਾਮ ਵਿੱਚ। ਜੋ ਵੀ ਨਾਮ ਹੈ ਉਹਦਾ। ਹੁਣ ਉਹ ਟੂਰਿਸਟ ਪਲੇਸ ਬਣ ਗਈ ਲੋਕੀ ਆ ਕੇ ਦੇਖ ਲੈਂਦੇ ਹੈਂ। ਕਿਹੜੀ ਜਗ੍ਹਾ ਤੇ ਕਿਵੇਂ ਕਿੰਨੇ ਧੱਕਾ ਮਾਰਿਆ। ਆਪਣੇ ਵੱਲੋਂ ਇਨਵੈਸਟੀਗੇਸ਼ਨ ਕਰ ਰਹੇ ਨੇ ਪਰ ਇੱਕ ਤਰੀਕੇ ਦਾ।
ਔਲਰੇਡੀ ਇਹ ਇੱਕ ਪਹਿਲਾ ਕੇਸ ਤਾਂ ਹੈ ਨੀ ਪਤਾ ਨੀ ਕਿੰਨੇ ਕੇਸ ਹੋ ਗਏ ਨੇ। ਨਹੀਂ ਕੇਸ ਹੋ ਗਏ ਨੇ ਸਭ ਤੋਂ ਵੱਡੀ ਗ਼ਲਤੀ ਤਾਂ। ਸਭ ਤੋਂ ਵੱਡੀ ਗ਼ਲਤੀ ਤਾਂ ਯਾਰ ਮਾਂ ਪਿਓ ਦੀ ਵਿਚਾਰੇ ਉਹ ਨੀ ਕਰਨ। ਆਹ ਬੜਾ ਕੰਮ ਗ਼ਲਤ ਹੈ। ਬੜਾ ਕੰਮ ਖ਼ਰਾਬ ਹੈ ਕਿ ਦੱਸੀਏ ਅੱਜ ਕੱਲ ਕੀ ਚੱਲ ਰਿਹਾ।
ਬਹੁਤ ਅੋਖਾ। ਔਰ ਜਿੰਨੇ ਵੀ ਇਹ ਕੁੜੀਆਂ ਨੇ ਮਾਰੇ ਨੇ ਨਾ ਅ ਮੁੰਡੇ ਆ ਘਰ ਵਾਲੇ ਆਪਣੇ ਯਾ ਫਿੳਨਸੇ ਜੋ ਵੀ। ਉਹਨਾਂ ਨੇ ਇੰਨੇ ਗੰਦੇ ਗੰਦੇ ਮੁੰਡਿਆਂ ਵਾਸਤੇ ਇੰਨੇ ਵਧੀਆ ਵਧੀਆ ਮੁੰਡੇ ਛੱਡੇ ਨੇ। ਐਨੇ ਗੰਦੇ ਗੰਦੇ ਮੁੰਡਿਆਂ ਵਾਸਤੇ ਨਾ ਉਹਦੀ ਸ਼ਤੀ ਨਕਲਾਂ ਨਾ ਅਕਲਾਂ ਨਾ ਪੜ੍ਹਾਈ ਲਿਖਾਈ ਕਰਨੀ ਨਾ ਕੁਛ।
ਅਹ ਏਦਾ ਹੀ ਆ ਕੀ ਕਰ ਸਕਦੇ ਕੀ ਕਰ ਸਕਦੇ।
ਹਾਂਜੀ ਹਾਂਜੀ। ਬਹੁਤ ਔਖਾ ਕੰਮ ਹੈ ਦਿੱਲੀ ਚ ਤਾਂ ਬਹੁਤ ਦਿੱਲੀ ਕੀ ਵੈਸੇ ਵੀ। ਕਿਤੇ ਵੀ ਕੁਛ ਵੀ ਹੋ ਰਿਹਾ।
ਹਾਂ ਉਹੀ ਤੇ ਬੜਾ ਕੰਮ ਖਰਾਬ ਹੈ ਬਾਈ ਅੱਜ ਕੱਲ ਤੁਸੀਂ ਕੀ ਕਹਿ ਸਕਦੇ ਹੋ ਕਿਸੇ ਦਾ ਕੋਈ ਭਰੋਸਾ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਾਂ ਪਿਓ ਨੂੰ ਮਾੜਾ ਮੋਟਾ ਦੇਖ ਲੈਣਾ ਚਾਹੀਦਾ ਬੱਚੇ ਦਾ ਰਿਸ਼ਤਾ ਕਰ ਕੋਈ ਇਨਕੁਆਇਰੀ ਕਰਾ ਲੋ। ਪੁੱਛ ਲੋੋ ਕੁੜੀ ਬਾਰੇ ਕੁਝ ਇਦਾਂ ਕਰਲੋ ਨਾਲੇ ਮੁੰਡਾ ਮੁੰਡਾ ਬ। ਬੇਵਕੂਫ ਸੀਗਾ ਮੁੰਡਾ ਮਾੜਾ ਮੋਟਾ ਰੱਖਦਾ ਧਿਆਨ। ਕਿ ਵੀ ਅੱਜ ਕੱਲ ਤਾਂ ਵੈਸੇ ਬੰਦੇ ਬਹੁਤ ਤੇਜ਼ ਨੇ ਕੁੜੀਆਂ ਵੀ ਤੇਜ਼ ਨੇ ਮੁੰਡੇ ਵੀ ਤੇਜ਼ ਨੇ ਆਪਣੇ ਪਾਰਟਨਰ ਦਾ ਥੋੜਾ ਬਹੁਤ। ਤਾਂ ਬੈਕਗਰਾਊਂਡ ਵੈਰੀਫਾਈ ਕਰ ਲੈਂਦੀਆਂ ਨੇ।
ਨਹੀਂ ਕੀਤਾ ਹੀ ਹੋਏਗਾ ਦੇਖੋ ਇੰਨੀ ਵੱਡਾ। ਹਾਂ ਜੋ ਆਪਣੀ ਪ੍ਰੀ ਵੈਡਿੰਗ ਕਰ ਗਏ ਨੇ ਉਹਦਾ ਬਰਡੇ ਸੈਲੀਬ੍ਰਟ ਕਰ ਰਿਹਾ ਤੇ। ਕੁਛ ਤਾਂ ਵਧੀਆ ਹੀ ਰਿਹਾ ਹੋਏਗਾ ਤਾਂ ਕਰ ਹੁਣ ਕੁੜੀ ਦਾ ਦਿਮਾਗ ਕਦੇ ਫਿਰਿਆ ਕਦੋਂ ਨਹੀਂ। ਯ ਕੀ ਹੋਇਆ ਤਾਂ ਰੱਬ ਜਾਣਦਾ ਬਟ ਗ਼ਲਤ ਹੋਇਆ ਬਹੁਤ ਬਹੁਤ ਗ਼ਲਤ ਹੋਇਆ।
ਬਹੁਤ ਗ਼ਲਤ ਹੋਇਆ ਬਹੁਤ ਗਲਤ ਹੋ ਸਭ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਜਿਹੜੇ ਜਿਹੜੇ ਬੰਦਿਆਂ ਨਾਲ ਹੋਇਆ ਹੈ। ਇਹ ਜਿਹੜੇ ਜਿਹੜੇ ਬੰਦਿਆਂ ਨਾਲ ਹੋਇਆ ਹੈ ਉਹ ਸਾਰੇ ਬੰਦਿਆਂ ਦਾ ਜੇ ਤੁਸੀਂ ਬੈਕਗਰਾਊਂਡ ਚੈੱਕ ਕਰੋ ਬੈ ਬਹੁਤ ਸ਼ਰੀਫ ਮੁੰਡੇ ਸੀਗੇ।
ਹਾਂ ਉਹੀ ਤੇ ਮੈਂ ਕਹਿ ਰਹੀ ਹਾਂ ਜਿਹੜੇ ਜਿਹੜੇ ਮੁੰਡਿਆਂ ਵਾਸਤੇ ਕੁੜੀਆਂ ਨੇ ਮਾਰੇ ਨੇ ਉਹ ਇਨੇ ਵਧੀਆ ਵਧੀਆੰ ਮੁੰਡਿਆਂ ਨੂੰ ਮਾਰ ਕੇ ਕੇ ਗੰਦੇ ਗੰਦੇ ਮੁੰਡਿਆਂ ਵਾਸਤੇ ਕੋਈ ਰਿਕਸ਼ੇ ਵਾਲਾ ਕੋਈ ਭਿਖਾਰੀ ਹੈ ਕੋਈ ਪਤਾ ਨੀ ਕੀ ਕੀ ਹੈ।
ਹਮ ਉਹੀ ਉਹੀ ਉਹੀ ਗੱਲ ਹੈ ਨਾ।
ਦੁਨੀਆਂ ਤੇ ਅੱਜ ਕੱਲ ਵਿਸ਼ਵਾਸ ਨਹੀਂ ਕਰ ਸਕਦਾ ਕੋਈ ਵੀ।
ਨਾ ਨਾ ਬਿਲਕੁਲ ਨਹੀਂ ਕਰ ਸਕਦੇ ਤੁਸੀਂ ਅੱਜਕੱਲ ਤਾਂ ਬੜਾ ਕੰਮ ਖ਼ਰਾਬ ਹੈ ਜੀ। ਬੰਦਿਆਂ ਦਾ ਇਮਾਨ ਡੁਲ ਜਾਂਦਾ।
ਓਹੀ ਨਾ ਵਿਆਹ ਅੱਜ ਕੱਲ ਤਾਂ ਵਿਆਹ ਦੇ ਕੇਸਿਸ ਏਨੇ ਹੋ ਰਹੇ ਨੇ। ਬੰਦਿਆਂ ਦਾ ਇਮਾਨ ਕਿਵੇਂ ਡੋਲ ਜਾਂਦਾ।
ਉਹੀ ਮੈਂ ਕਹਿ ਰਿਹਾ ਮੈਂ ਕਿਹਾ ਪੈਸਿਆਂ ਪਿੱਛੇ ਬੰਦਿਆਂ ਦਾ ਮਾਣ ਡੋਲ ਜਾਂਦਾ।
ਇਹ ਤੇ ਹੈ ਬਟ ਉਹ ਮੁੰਡੇ ਵਿੱਚ ਤਾਂ ਕੁੱਛ ਸੀਗਾ ਹੀ ਨਹੀਂ ਜਿਹਦੇ ਜਿਹਦੇ ਪਿੱਛੇ ਗਈ ਔਰ ਜਿਹਨੂੰ ਮਾਰਤਾ। ਐਂਡ ਉਹ ਤਾਂ ਬਲਕਿ ਪੈਸੇ ਵਾਲਾ ਸੀ। ਜਾਂ ਤਾਂ ਪੁੱਠਾ ਹਿਸਾਬ ਹੁੰਦਾ ਨਾ ਉਹ ਗਰੀਬ ਹੁੰਦਾ ਉਹ ਪੈਸੇ ਵਾਲਾ ਹੁੰਦਾ ਉਹਦੇ ਪਿੱਛੇ ਗਈ ਹੈ। ਤਾਂ ਸਮਝ ਵੀ ਆਉਂਦਾ ਸੀ।
ਹਮ ਅੱਛਾ ਤੂੰ ਕੀ ਕਹਿ ਰਹੀ ਹੈ? ਕਿ ਉਹ ਉਹ ਜਿਹੜਾ ਮੁੰਡਾ ਜ ਜਿਹਦੇ ਜਿਹਦੇ ਪਿੱਛੇ ਪੱਚੀ ਹੈ ਮਤਲਬ ਜਿਹਦੇ ਕਰਕੇ ਉਹਨੂੰ ਮਾਰ ਤਾਂ ਉਹ ਮੁੰਡਾ ਵੀ ਪੈਸੇ ਵਾਲਾ ਹੀ ਸੀ।
ਨਹੀਂ ਉਹ ਤੇ ਨੋਰਮਲ ਸੀ। ਮੈਂ ਕਹਿ ਰਹੀ ਹਾਂ ਐਵੇਂ ਤਾਂ ਜੀ ਪੁੱਠਾ ਹੋਏ ਕਿ ਹਾਂਜੀ ਗਰੀਬ ਨਾਲ ਵਿਆਹ ਹੋ ਰਿਹਾ ਤੇ ਅਮੀਰ ਪਿੱਛੇ ਗ਼ਰੀਬ ਨੂੰ ਮਾਰਤਾ ਵੀ ਛੱਡਤਾ। ਇਹ ਇੱਕ ਤਰੀਕੇ ਨਾਲ ਮਤਲਬ ਇਹ ਇੱਕ ਫੇਰ ਵੀ ਚੀਜ਼ ਅਕਸੈਪਟੇਬਲ ਹੈ। ਪਰ ਐਵੇਂ ਦੀ ਜੀ ਜਿੱਥੇ ਮੁੰਡੇ ਪੈਸੇ ਵਾਲਾ ਸੀ ਉਹਨੂੰ ਮਾਰਤਾ ਗੰਦੇ ਜੇ ਮੁੰਡੇ ਪਿੱਛੇ।
ਹਾਂ ਸਹੀ ਹੈ ਨਹੀਂ ਹੁਣ ਗੰਦਾ ਜਿਹਾ ਮੁੰਡਾ ਮੁੰਡਾ ਹੁਣ ਗੰਦਾ ਜਿਹਾ ਮੁੰਡਾ ਤੁਸੀਂ ਕਿ ਕਿਵੇਂ ਉਹ ਕਰ ਸਕਦੇ ਹੋ ਹੁਣ ਉਹ ਅਗਲੀ ਰਿਲੇਸ਼ਨਸ਼ਿਪ 'ਚ ਸੀਗੀ ਉਹਦੇ ਨਾਲ ਅਸੀਂ ਕੀ ਜੱਜਮੈਂਟ ਕਰ ਸਕਦੇ ਹ ਉਹਨਾਂ ਦੇ ਉਹ
ਉਹਦੇ ਨਾਲ ਥੋੜ੍ਹੀ
ਉਹਨਾਂ ਦੇ ਉਹਨਾਂ ਦੇ ਰਿਲੇਸ਼ਨ ਆਹ ਤੇ ਐਕਸਟਰਾ ਮੈਰੀਟਲ ਅਫੇਅਰ ਸੀਗਾ ਨਾ ਉਹਦਾ ਇਹ ਚੱਕਰ ਪਿਆ ਨਾ ਐਕਸਟਰੀਲ ਸੀਗਾ ਨਾ ਮਤਲਬ ਆਪਣੀ ਮੈਰਿਜ ਤੋਂ ਇਲਾਵਾ ਵੀ ਉਹਦਾ ਰਿਲੇਸ਼ਨਸ਼ਿਪ ਸੀਗਾ ਨਾ ਮੁੰਡੇ ਦੇ ਨਾਲ ਹੁਣ ਉਹ ਪਿਆਰ 'ਚ ਸੀਗੀ ਉਹ ਕੀ ਸੀ ਡਰਾਮਾ ਕਰਦੀ ਸੀ ਕਰ ਦਾ ਡਰਾਮਾ ਹੀ ਰ ਸੀੇ ਬੰਦੇ ਨੂੰ ਵੀ ਮਾਰਦੋ ਡਰਾਮਾ ਹੀ ਹੈ ਨਾ ਉਹ
ਨਹੀਂ ਮਾਰਨਾ ਤੇ ਬਹੁਤ ਵੱਡੀ ਗੱਲ ਹੋ ਗਈ ਐ।
ਬਹੁਤ ਵੱਡੀ ਗੱਲ ਹੋਈ ਜ ਬਹੁਤ ਵੱਡੀ ਗੱਲ ਹੋਈ ਏ ਤਾਂ ਜਿਹੜੀ ਗੱਲ ਆ ਸ ਹੋਰ ਕੀ ਚੱਲ ਰਿਹਾ।
ਬਸ ਬੱਚਾ ਥੋੜਾ ਰੋਂਦਾ ਮੇਰਾ ਹੈਗਾ ਇੱਕ ਉਹ ਰੋਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਹੁਣ ਦੇਖਦੇ ਰਹਿੰਦਾ।
ਚਲੋ ਵਧੀਆ ਨਾਇਸ। ਰੋ ਤਾਂ ਰਿਆ
ਅਲੈਕਸਾ ਕੀ ਕਹਿ ਰਹੇ ਹੋ ਜੀ?
ਰੋਂਦਾ ਤਾਂ ਹੈ ਹੀ ਹੈ ਨੀਂਦ ਨੀਂਦ ਦਾ ਟਾਈਮ ਹੈ ਉਹਦਾ।
ਰੋਂਦਾ ਹੈ ਗਿਰ ਜਾਂਦਾ ਬੈਡ ਤੋਂ ਪਤਾ ਨੀ ਕੀ ਕੀ ਕਰਦਾ ਹੈ। ਬਹੁਤ ਅੱਜ ਕਲ੍ਹ ਬੱਚਿਆਂ ਦੇ ਹਾਲ ਬਹੁਤ ਬੁਰੇ ਨੇ ਪਾਲਣਾ ਬਹੁਤ ਔਖਾ ਹੈ।
ਕੋਈ ਨੀ ਵਾਹਿਗੁਰੂ ਹੈ ਵਾਹਿਗੁਰੂ ਹੈ ਪਾਲਣ ਵਾਲਾ
ਵਾਹਿਗੁਰੂ ਤੇ ਹੈ ਹੀ ਹਰ ਚੀਜ਼ ਕਰਾਉਣ ਵਾਲਾ ਪਰ ਬੱਚਿਆਂ ਨੂੰ ਪਾਲਣ ਵਾਲਾ ਵਾਹਿਗੁਰੂ ਹੀ ਹੈ ਹਿੰਮਤ ਦੇਈ ਰੱਖੇ ਦੁਨੀਆਂ ਦੇ ਸਾਰੇ ਮਾਂ ਪਿਓ ਨੂੰ ਸਾਰੇ ਮਾਂ ਪਿਓ ਦਾ ਦਾਦੀ ਨ ਨਾਨੀ ਚਾਚੇ ਚਾਚੀ ਜੋ- ਜੋ ਬੱ ਬਛੇ ਪਾਲ ਰਹੇ ਨੇ ਕੇਅਰ ਟੇਕਰਸ ਨੂੰ
ਅਰੇ ਬੜਾ ਔਖਾ ਕੰਮ ਬਹੁਤ ਔਖਾ ਕੰਮ ਏ।
ਹੋਰ ਤੁਸੀਂ ਸੁਣਾਓ।
ਬਸ ਯਾਰ ਅਜ ਆਫਿਸ 'ਚ ਕੰਮ ਜ਼ਿਆਦਾ ਸੀਗਾ।
ਅੱਛਾ ਕਿਹੜੇ ਕਿਹੜੀ- ਕਿਹੜੀ ਜਗ੍ਹਾ ਕੰਮ ਕਰਦੇ ਹੋ ਤੁਸੀਂ
ਮੈਂ ਜੇਲਲ ਮੇਰੀ ਕੰਪਨੀ ਹੈ ਜੀ ਮੈਂ ਜੇਲਲ 'ਚ ਕੰਮ ਕਰਦਾ ਰੀਅਲਸਟੇਟ ਦੀ ਕੰਪਨੀ ਮੇਰੀ
ਅੱਛਾ- ਅੱਛਾ -ਅੱਛਾ
ਠੀਕ ਹੈ ਠੀਕ ਹੈ ਵਧੀਆ ਫਿਰ ਬਹੁਤ ਵਧੀਆ ਤੁਹਾਡੀ ਫਿਰ ਕੀ ਵਰਕ ਫਰੋਮ ਹੋਮ ਵੀ ਹੁੰਦਾ ਹੈ ਜਾਂ ਉਹ ਸਾਰਾ ਟਾਈਮ ਆਫਿਸ ਜਾਣਾ ਪੈਂਦਾ।
ਨਹੀਂ -ਨਹੀਂ ਜੀ ਮੈਂ ਸਾਰਾ ਟਾਈਮ ਔਫਿਸ ਹੀ ਹੁੰਦਾ ਜੀ। ਵਰਕ ਫਰੋਮ ਹੋਮ ਨੀ ਮਿਲਦਾ ਮੈਨੂੰ ਹਾਂਜੀ ਹਾਂਜੀ ਵਰਕ ਫਰੋਮ ਹੋਮ ਨੀ ਮਿਲਦਾ ਮੈਨੂੰ
ਅੱਛਾ ਚਲੋ। ਕਈ ਫਿਸ ਤਾਂ ਵਰਕ ਫਰੋਮ ਹੋਮ ਮਿਲਦੇ ਨੇ ਹਫ਼ਤੇ ਦੋ ਦਿਨ ਇੱਕ ਦਿਨ ਜਦਾਂ ਵੀ ਸ ਸਾਰੇ ਸੰਡੇ ਆਫ ਹੁੰਦਾ ਤੁਹਾਡਾ
ਨਹੀਂ -ਨਹੀਂ ਜੀ ਮੈਂ ਸੈਟਰਡੇ ਵਾਲੇ ਦਿਨ ਵੀ ਜਾਂਦਾ ਮੇਰਾ ਸੰਡੇ ਵਾਲੇ ਦਿਨ ਨਹੀਂ ਹੁੰ ਬਸ ਔਫ ਨਾ ਸੈਟਰਡੇ ਵਾਲੇ ਦਿਨ ਵੀ ਕੰਮ ਹੁੰਦਾ ਮੈਨੂੰ
ਅੱਛਾ ਫੇਰ ਤੇ ਔਖਾ ਆ ਫੇਰ ਕਾਹਦੀ ਐਮ ਐਨ ਸੀ ਜਿ ਤੁਹਾਨੂੰ ਸੈਡੇ ਵੀ ਕੰਮ ਕਰਨਾ ਪੈ ਰਿਹਾ ਤੇ ਵਰਕ ਫਰੋਮ ਹੋਮ
ਨਹੀਂ -ਨਹੀਂ ਐਮ ਐਨ ਸੀ ਕੀਤੇ ਲਾਲਾ ਕੰਪਨੀ 'ਚ ਕੰਮ ਕਰਦਾ ਮੈਂ ਐਮ ਐਨ ਸੀ ਥੋੜੀ ਉਹ ਮੈਂ ਕੱਦੋ ਕਿਹਾ ਐਮ ਐਚ ਕੰਮ ਕਰਦਾ ਲਾਲਾ ਕੰਪਨੀ 'ਚ ਕੰਮ ਕਰਦਾ ਮੈਂ ਐਮ ਐਚ ਕੰਮ ਨਹੀਂ ਆਂਦਾ। ਲਾਲਾ ਕੰਪਨੀ ਹੈ ਜੀ ਲਾਲਾ ਹੈ ਉਹ ਕੰਪਨੀ ਚਲਾ ਰਿਹਾ ਉਹਦੇ ਅੰਦਰ ਕੰਮ ਕਰਦਾ।
ਅੱਛਾ ਅੱਛਾ
ਇਹ ਬਣਾ ਰਹੀ ਉਹਦਾ ਸ਼ੇੜ ਉਹ ਦੇਖਿਆ ਹੋਣਾ ਤਂ ਤੇ ਜਾਂਦੇ
ਅੱਛਾ ਕਿਸਸੀ ਬਿਲਡਰ ਦੇ ਨਾਲ ਲੱਗੇ ਹੋ
ਹਾਂ ਬਸ ਬਸ ਬ ਹੁਣ ਹੁਣ ਤੁਸੀਂ ਗੱਲ ਗ ਪਟੀ
ਮੈਂ ਕਿਹਾ ਪਤਾ ਨੀ ਕੀ ਸੀ ਕਹਿ ਰਹੇ ਸੀ ਜੇ ਮੈਂ ਸਮਝੀ ਨੀ ਪਹਿਲੇ ਤੁਹਾਡੀ ਗੱਲ
ਨਾ ਨਾ ਤੂੰ ਸਮਝਦੇ ਤਾਂ ਨਹੀਂ ਮੇਰੀ ਗੱਲਾਂ ਨੂੰ ਸਮਝ ਪਹਿਲੀ ਗੱਲ ਤੇ ਤੁਸੀਂ ਮੇਰੀ ਸਮਝ ਹੋ ਤਾਂ ਫਿਰ ਗੱਲ ਹੀ ਕਿੱਥੇ ਰਹੇ ਗਈ ਪਹਿਲੀ ਗੱਲ ਤੁਸੀਂ ਪਹਿਲੀ ਵਾਰ ਤੇ ਸਮਝਦੇ ਹੀ ਪਹਿਲੀ ਵਾਰ ਚ
ਨਹੀਂ ਮੈਨੂੰ ਸਮਝ ਨਹੀਂੀ ਆਇਆ ਤੁਸੀਂ ਕੀ ਕਿਹਾ ਮੈਂ ਕਿਹਾ ਪਤਾ ਨ ਕੀ ਜਲ ਜਲਦ ਕਰ ਰਹੇ ਹੋ ਤੁਸੀਂ, ਕਿਹੜੇ ਜਲ ਚ ਕੰਮ ਕਰ ਰਹੇ ਹੋ ਮੈਨੂੰ ਲੱਗੇਿਆ ਜਲ ਬੋਰਡ ਚ ਕੰਮ ਕਰ ਰਹੇ ਜਲ ਜਲ ਕਰ ਰਹੇ ਸੀ ਨਾ
ਅੱਛਾ ਅੱਛਾ ਜਲਦ ਤੁਸੀਂ ਜਲਦ ਸੁਣਿਆ
ਹਾਂਜੀ- ਹਾਂਜੀ ਮੈਂ ਕਿਹਾ ਪਤਾ ਨੀ ਕੀ ਕਹਿ ਰਹੇ ਹੋ ਚਲ ਚਲ 'ਚ ਮੈਂ ਕਿਹਾ ਸ਼ਾਇਦ ਜਲ ਬੋਤ 'ਚ ਹੋ ਗਏ ਅੱਜ ਕੱਲ ਉਹ ਪਾਈਪ ਬਹੁਤ ਲੱਗ ਰਿਹਾ ਨਾ ਸੜਕਾਂ ਕੁਦਰੀਆਂ ਨੇ।
ਉਹ ਯਾਰ ਉਹ ਤਾਂ ਬੜਾ ਕੰਮ ਖਰਾਬ ਕੀਤਾ ਪਿਆ ਐਮ ਐਲਿਆ ਨੇ ਬੜਾ ਦੁਖੀ
ਬਹੁਤ ਇੱਕ ਬਣਾਂਦੇ ਨੇ ਤੇ ਸੌ ਖੋਦ ਦਿੰਦੇ ਨੇ।
ਫੇਰ ਬੜਾ
ਸੋ ਪੱਟ ਮਾਰਦੇ ਨੇ ਫਨਾਉਣ ਜਾਣ ਵਾਲੇ ਬੰਦੇ ਇਨਾ ਦੁਖੀ ਹੁੰਦੇ ਨੇ ਗੱਡੀਆਂ ਨਹੀਂ ਕੱਢ ਸਕਦੇ ਜਾਂ ਮੈਨਾ ਫਿਸ ਨਹੀਂੀ ਪਹੁੰਚ ਪਾਉਂਦੇ ਮੈਟਰੋ
ਕਮ ਖਰਾ ਚ ਗੱਲ ਨਾ ਸਾਡੀ ਗੱਲ ਸਾਡੀ ਨਾ ਓਵਰਲੈਪ ਹੋ ਰਹੀ ਹੈ ਯਾਰ ਤਾਂ ਤੁਸੀਂ ਬੋਲੋ ਜਾਂ ਫਿਰ ਮੈਂ ਬੋਲ ਦਿੰਦਾ ਹਨਾ ਓਵਰਲੈਪ ਚ ਗੱਲ ਹੋ ਰਹੀ ਹੈ ਉਹ ਨਾ ਮਤਲਬ ਜਿੱਦਾਂ ਤੁਸੀਂ ਬੋਲ ਰਹੇ ਮ ਵੀ ਨ,
ਕੱਲ ਵੈਸ ਓਵਰਲੈਪ ਤੁਸੀਂ ਤਾਂ ਬੜਾ ਗੁੱਸਾ ਕਰ ਰਹੇ ਹੋ ਬਾਈ
ਨਾ ਨਾ ਗੁੱਸਾ ਕੀ ਨਾ ਉਹ ਤੁਸੀਂ ਬੋਲ ਰਹੇ ਹੋ ਇੱਕਦਮ ਨਾਟੇ ਰੂਪਾਂਤਰਾਂ ਦੇ ਚੱਕ ਰ ਜ ਨਾ ਤੁਸੀਂ ਭੁੱਲ ਗਏ ਹੋ ਕਿ ਤੁਸੀਂ ਕੌਣ ਉਹ ਵਾਲਾ ਗਾ ਮੈਂ ਕਿਹਾ ਨਾਟਿਆ ਰੂਮਾਂਤਰਣ ਦੇ ਚੱਕਰ ਚ ਤੁਸੀਂ ਭੁੱਲ ਗ ਤੁਸੀਂ ਕੌਣ
ਕਿਹੜੇ ਚੱਕਰ ਚ
ਨਾਟਿਆ ਰੂਪਾਂਤਰਣ ਸਮਝਦਾ ਹੋ ਕੀ ਹੁੰਦਾ ਨਾਟਯ ਰੂਪਾਂਤਰ
ਨਹੀਂ ਜੀਵਨ ਮ ਨਹੀਂ ਪੰਜਾਬ
ਚਲੋ ਕੋਈ ਨੀ ਜਦੋਂ ਅਸੀਂ ਮਿਲਾਂਗੇ ਨਾ ਫੇਿਰ ਮੈਂ ਤੁਹਾਨੂੰ ਸ ਤੁਹਾਨੂੰ ਦੱਸਾਂਗਾ ਵੀ ਘੰਟੇ ਤੇ ਪਹੁੰਚਣ ਕੀ ਹੁੰਦਾ
ਅੱਛਾ ਪੈਸੇ ਵਿੱਚਛੇ ਬ ਪਤਾ ਨ ਜੀ
ਕੋਈ ਨੀ ਕੋਈ ਜੇ ਤੁਸੀਂ ਮਿਲੋਗੇ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ
ਠੀਕ ਹੈ ਚਲੋ ਠੀਕ ਹੈ ਜੀ ਓਕੇ
ਇੱਕ ਮਿੰਟ ਇੱਕ ਮਿੰਟ ਹੋਲਡ ਤਾਂ ਕਰੋ, ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਹੋਲਡ ਤਾਂ ਕਰੋ, ਇੱਕ ਮਿੰਟ ਜਦੋਂ ਮਿੰਟ ਹੋਲਡ ਕਰ ਮਜ਼ਾਰ ਅ ਚਲ ਮਜ਼ ਅੇ ਅੱਛਾ ਅੱਛਾ ਸਤਿ ਸ੍ਰੀ ਅਕਾਲ ਜੀ